ਹੈਲੋ!
ਉਹ, ਸਤਿ ਸ੍ਰੀ ਅਕਾਲ
ਹਾਂਜੀ! ਸਤਿ ਸ੍ਰੀ ਅਕਾਲ ਜੀ! ਹੋਰ ਤੁਸੀਂ ਕਿਵੇਂ ਹੋ ਠੀਕ ਹੈ ਜੀ ਤੁਸੀਂ ਹੋਰ, ਕੀ ਬਣਾਏ ਜਾਂਦੇ ਸੀ
ਕੁਛ ਨੀ ਜੀ, ਹੁਣ ਤੇ ਕੰਮ ਤੇ ਜਾਣ ਦੀ ਤਿਆਰੀ ਕਰ ਰਹੇ ਸੀ!
ਸਰਕਾਰੀ ਜੋਬ ਹੈ, ਕਿਸੀ ਪ੍ਰਾਈਵੇਟ ਜੋਬ ਕਿਹੜੇ ਕਮ ਲੱਗੇ ਹੋ ਤੁਸੀਂ?
ਮਿਸਤਰੀ ਨਾਲ ਲੱਗਿਆ ਜੀ, ਦਿਹਾੜੀ ਮਜ਼ਦੂਰੀ ਕਰਦਾ।
ਕਿਉਂ ਸਟਡੀ ਨਹੀਂ ਕੀਤੀ। ਹੈਲੋ-ਹੈਲੋ ਹਾਂਜੀ, ਸਟੱਡੀ ਕਰ ਲੈਂਦੇ ਤਾਂ ਦਿਹਾੜੀ ਤੋਂ ਤਾ ਛੁੱਟ ਜਾਂਦਾ ਨਾ।
ਮੈ ਮੋ
ਹੈਲੋ।
ਹੁਣ ਕੀ ਕਰੀਏ ਮਤਲਬ ਖਰੇ ਕੰਮ ਮਤਲਬ ਹੁਣ ਗਰੀਬੀ ਚ ਸੀਗੇ ਤੇ ਕੋਈ ਕਮਾਣਾ ਨਈ ਸੀਗਾ, ਇਸ ਕਰਕੇ
ਅੱਛਾ ਜੀ ਅੱਛਾ।
ਹਰ ਕੋਈ ਚਾਹੁੰਦਾ ਹਰ ਕੋਈ ਨ ਚਾਹੁੰਦਾ, ਹਰ ਕੋਈ ਚਾਹੁੰਦਾ ਕਿ ਮਤਲਬ ਸਟੱਡੀ ਕਰੀਏ, ਆਪਾਂ ਪੜ੍ਹ ਲਿਖੇ ਕੁਛ ਬਣੀਏ। ਹਰ ਕਿਸੇ ਦੇ ਨਾਲ ਕੋਈ ਨਾ ਕੋਈ ਮਜ਼ਬੂਰੀ ਹੁੰਦੀ ਐ ਜੀ।
ਹਾਂਜੀ, ਤੁਹਾਡੀ ਗੱਲ ਸਹੀ ਹੈ ਜੀ।
ਜਾਣ ਪੁੱਛ ਕੇ ਤਾਂ ਜਾਣ ਪੁੱਛ ਕੇ ਤਾਂ ਕੋਈ ਬੇਰੋਜ਼ਗਾਰ ਨਹੀਂ ਰਹਿੰਦਾ ਜੀ।
ਹਾਂਜੀ, ਹਾਂਜੀ ਹ
ਮ ਘਰੇ ਕੋਈ ਪ੍ਰੋਬਲਮ ਹੁੰਦੀ ਹੈ, ਕੋਈ ਦਿੱਕਤ ਹੁੰਦੀ ਆ ਘਰ ਮਤਲਬ ਕੁਛ ਘਰ ਕੁਛ ਵੇਖ ਕੇ ਚੱਲਣਾ ਪੈਂਦਾ ਜੀ
ਹ ਹਾਂਜੀ! ਕੋਈ ਹੁੰਦਾ ਨੀ ਨਾ ਘਰੇ ਕਮਾਉਣ ਨਾਲਾ, ਫਿਰ ਕਰਨਾ ਪੈਂਦਾ ਸਾਰਾ ਕੁਛ
ਹਾਂਜੀ! ਹਾਂਜੀ! ਮਗਰ ਹੁਣ ਤਾਂ ਅਕਲ ਆਈ ਪਈ ਹੈ ਜੀ, ਹੁਣ ਤਾਂ ਮਤਲਬ ਦਿਨ- ਰਾਤ ਇੱਕ ਹੀ ਕਰਨੀ ਹੈ, ਜੀ ਚਲੋ ਜੋ ਵੀ ਕੰਮ ਮਿਲੇ ਕੰਮ ਕਰਕੇ ਆਪਣੇ ਬੱਚਿਆਂ ਨੂੰ ਸਟੱਡੀ ਕਰਵਾਣੀ ਹੈ ਜੀ ਉਹ ਮਤਲਬ ਅਪਰੋਚ ਕਰਨ ਆ ਰਹੇ ਨੇ।
ਹਾਂਜੀ, ਇਹ ਤੁਹਾਡੀ ਗੱਲ ਸਹੀ ਐ, ਬੱਚਿਆਂ ਵਾਸਤੇ ਤਾਂ ਸਭ ਕੁਛ ਕਰਨਾ ਪੈਂਦਾ ਐ ਨਾ।
ਕਿ ਤੇ ਜਿਹੜੀ ਮੇਰੇ ਤੇ ਬੀਤੀ ਐ, ਉਹ ਕਿਸੇ ਤੇ ਨਾ ਬੀਤੇ।
ਅੱਛਾ, ਇਹ ਤਾਂ ਤੁਹਾਡੀ ਗੱਲ ਸਹੀ ਐ ਜੀ। ਚਲੋ, ਬੱਚੇ ਦਾ ਭਵਸ਼ ਤਾਂ ਬਣਾਣਾ ਹੀ ਐ ਵੀਰੇ ਹੈਨਾ। ਬੱਚਿਆਂ ਨੂੰ ਤਾਂ ਆਪਾਂ ਨੂੰ ਕਾਮਯਾਬ ਬਣਾਣਾ ਹੀ ਪਊਗਾ, ਹੂੰ।
ਅਸੀਂ ਕੁਝ ਪੜ੍ਹ ਲਿਖ ਲੈਂਦੇ ਤਾਂ ਮਤਲਬ ਹੁਣ ਇਹ ਵੀ ਹੈ ਕਿ ਅਸੀਂ ਪੜੇ ਲਿਖੇ ਨਹੀਂ ਆ ਤੇ ਸਾਨੂੰ ਮਤਲਬ ਕੁਛ ਵੀ ਨਹੀਂ ਹੋ ਰਿਹਾ ਕਿ ਮਤਲਬ ਨਾ ਤਾਂ ਸਾਨੂੰ ਪਰ ਲਿਖਣਾ, ਪੜਨਾ ਆਉਂਦਾ। ਨਾ ਕੋਈ ਜੋੜ ਖਟਾਵ ਕਰਨਾ ਹੁੰਦਾ ਨਾ ਕੋਈ ਕੋਈ ਜਿਹੜਾ ਲਿਖਿਆ ਹੋਇਆ ਉਹਨੂੰ ਪੜ੍ਹ ਸਕਦੇ ਹ
ਹਾਂਜੀ, ਆਹੀ ਗੱਲ
ਤੇ ਜਿਹੜੇ ਥੋੜੇ ਬਹੁਤੇ ਸਾਡੇ ਨਾ ਇੱਧਰ ਇੰਨੀ ਜੋਬ ਮਿਲਦੀ ਏ, ਇੰਨੀ ਪ੍ਰਾਈਵੇਟ ਜੋਬਾਂ ਮਿਲਦੀ ਐ ਮਤਲਬ ਪੰਦਰਾਂ ਪੰਦਰਾਂ, ਬਾਹਰਾ-ਬਾਹਰਾ ਹਜ਼ਾਰ ਰੁਪਏ ਦੇ ਰਹੇ ਆ ਮੰਥ ਦੇ। ਤੇ ਛੁੱਟੀਆਂ ਵੀ ਦੇ ਰਿਹਾ। ਉਹਨਾਂ ਚ ਥੋੜ੍ਹਾ
ਹਾਂਜੀ।
ਜਿਨੂੰ ਥੋੜ੍ਹੀ ਬਹੁਤ ਲਿਖਣਾ ਆਉਂਦਾ, ਪੜਨਾ ਆਉਂਦਾ, ਸੈਨ ਕਰਨੇ ਆਉਂਦੇ ਆ, ਜੋਰ ਘਟਾਵ ਕਰਨੇ ਆਉਂਦੇ ਆ।
ਹਾਂਜੀ, ਇੱਕ ਗੱਲ ਤਾਂ ਇਹਹੀ ਹੈ ਵੀ ਸਿਗਨੇਚ ਨੇਚਰ ਜ਼ਰੂਰੀ ਹੁੰਦਾ ਐ। ਹਾਂ, ਸਿਗਨੇਚਰ ਜ਼ਰੂਰੀ ਹੁੰਦਾ ਐ।
ਤਾਂ ਉਹੀ ਤਾਂ ਅਕਲ ਹੈ ਨਹੀਂ ਮੈਨੂੰ ਸਹਿਨ ਵੀ ਨਹੀਂ ਕਰਨੀ ਆਉਂਦੇ ਮਤਲਬ ਬੈਂਕ ਚ ਹੀ ਹੈਗਾ ਕੋਈ ਡਾਕੂਮੈਂਟ ਹੈਗੇ। ਕਿੱਥੇ ਜਾ ਰਿਹਾ ਤਾਂ ਮੇਰਾ ਅੰਗੂਠਾ ਲੱਗਦਾ ਜੀ।
ਹਾਂਜੀ-ਹਾਂਜੀ। ਚਲੋ ਲੱਖਾਂ ਦਾ ਵੀਜਾ ਤਾਂ ਚੰਗਾ ਕਰੋਗੇ ਹੈਨਾ ਦਿਹਾੜੀ ਕਰੋ ਮਜ਼ਦੂਰੀ।
ਮਤਲਬ, ਸਹੀ ਗੱਲ ਹੈ ਜੀ-ਸਹੀ ਗੱਲ ਹੈ, ਹੁਣ ਗਰੀਬੀ ਮਤਲਬ ਇਸ ਕਰਕੇ ਹੈ ਜੇ ਬੇਰੁਜ਼ਗਾਰੀ ਕਰਕੇ ਕੀ ਹੈ ਜੀ ਤੇ ਰੋਜ਼ਗਾਰ ਮਿਲ ਨਹੀਂ ਰਿਹਾ ਰੋਜ਼ਗਾਰ ਮਿਲ ਨਹੀਂ ਰਿਹਾ ਇਸ ਕਰਕੇ
ਬੰਦ ਹੋ ਗਏ। ਹੂੰ।
ਹੈਲੋ।
ਕ ਦੀ ਹੈਲੋ।
ਹੈਲੋ ਮੈ ਹੈਲੋ।
ਹੈਲੋ ਹਾਂਜੀ-ਹਾਂਜੀ ਥੋੜੀ ਨੈਟਵਰਕ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ ਹਾਂਜੀ, ਨੈਟਵਰਕ ਦੀ ਪ੍ਰੋਬਲਮ ਆ ਰਹੀ ਥੋੜੀ ਹੈ ਆ ਰਹੀ ਆਵਾਜ਼।
ਕੋਈ ਨਾ ਜੀ ਕੋਈ ਨਾ ਹਾਂਜੀ-ਹਾਂਜੀ ਆਵਾਜ਼ ਆ ਰਹੀ ਹੈ ਜੀ।
ਹਾਂਜੀ, ਥੋੜਾ ਨਾ ਉਹ ਹੀ ਜਾਂਦਾ ਜਰੇ ਨੈਟਵਰਕ ਸਲੋ ਹੋ ਜਾਂਦਾ।
ਹੋ ਜਾਂਦਾ ਜੇ, ਹੋ ਜਾਂਦਾ ਜੇ ਅੱਜ-ਕੱਲ ਹੋ ਜਾਂਦਾ ਜੇ ਆਪ ਕੋਈ ਵੱਡੀ ਗੱਲ ਨੀ ਹੈਗੀ ਜੀ।
ਹਾਂਜੀ-ਹਾਂਜੀ।
ਇਸ ਕਰਕੇ ਕਹਿ ਰਿਹਾ ਜੇ ਮਤਲਬ ਹੁਣ ਬੇਰੁਜ਼ਗਾਰੀ ਹੈ ਤੇ ਹੁਣ ਤਾਂ ਮਤਲਬ ਜੇ ਥੋੜੇ ਬਹੁਤ ਪੜ੍ਹੇ-ਲਿਖੇ ਹੁੰਦੇ ਨਾ ਤਾਂ ਮਤਲਬ ਕੋਈ ਐੇ ਸੀ ਅੰਦਰ ਕੋਈ ਕੂਲਰ ਦੇ ਅੰਦਰ ਬਹਿ ਕੇ ਕੰਮ ਕਰ ਲੈਂਦੇ ਹੁਣ ਤਾਂ ਅਸੀਂ ਧੂਪ 'ਚ ਰਹਿ ਕੇ ਕੰਮ ਕਰਨਾ ਪੈਂਦਾ ਹੈ ਹੁਣ ਤਾਂ ਮਜ਼ਬੂਰੀ ਹੈ।
ਹਾਂਜੀ, ਬਸ ਮੇ ਰੋਲਾ ਤੇ ਇਹੀ
ਦੂਜੀ ਗੱਲ ਦੂਜੀ -ਗੱਲ ਉਹ ਵੀ ਹੈਨਾ ਕਿ ਮਤਲਬ ਉਹ ਹੁਣ ਤੁਸੀਂ ਵੇਖ ਰਹੇ ਹੋਣੇ ਕਿ ਬੇਰੁਜ਼ਗਾਰੀ ਇੰਨੀ ਵੱਧ ਗਈ ਹੈ ਕਿ ਜਿਹੜੇ ਪੜ੍ਹੇ-ਲਿਖੇ ਹੈਗੇ ਨਾ ਬੰਦੇ ਉਹਨਾਂ ਨੂੰ ਵੀ ਕੰਮ ਨਹੀਂ ਮਿਲਦੇ।
ਹਾਂਜੀ-ਹਾਂਜੀ।
ਹੁਣ ਮੈਂ ਵੇਖ ਰਿਹਾ ਕਿ ਮੇਰੇ ਨਾਲ ਹੁਣ-ਹੁਣ ਮੇਰੇ ਨਾਲ-ਨਾਲ ਤਿੰਨ-ਚਾਰ ਮੁੰਡੇ ਲੱਗੇ ਹੋਏ ਆ ਜਿਨਾਂ ਨੇ ਐਮ ਏ, ਬੀ ਏ ਕੀਤੀ ਹੋਈ ਹੈ।
ਹਾਂਜੀ।
ਉਹ ਵੀ ਮੇਰੇ ਨਾਲ-ਨਾਲ, ਚਾਰ-ਚਾਰ ਸੌ ਰੁਪਏ 'ਚ ਕੰਮ ਕਰ ਰਹੇ ਹੈ।
ਹਾਂਜੀ, ਵੇਸੇ ਦੇਖੋ ਸਰਕਾਰੀ ਨੌਕਰੀਆਂ ਤਾਂ ਹੁਣ ਹੈ ਨੀ। ਕਿੰਨੀ ਕੁ ਨੂੰ ਦੇਊਗੀ ਸਰਕਾਰੀ ਨੌਕਰੀਆਂ ਹੈਨਾ?
ਮੈਂਮ ਸਰਕਾਰੀ ਨੌਕਰੀਆਂ ਤੋਂ ਸਰ ਸਰਕਾਰੀ ਨੌਕਰੀਆਂ ਤੇ ਕਿਉਂ ਨੀ ਹੈਗੀ ਜੀ ਜਿਹੜੇ ਤਿਆਰੀ ਕਰਦੇ ਹੈ ਉਹਨਾਂ ਨੂੰ ਨੌਕਰੀ ਮਿਲ ਵੀ ਰਹੀ ਹੈ ਆਹ ਗੱਲ ਨਹੀਂ ਹੈਗੀ ਸਰਕਾਰੀ ਨੌਕਰੀ ਨ ਘੱ ਰਹੇ ਹਰ ਦੋ- ਤਿੰਨ ਮਹੀਨੇ ਨੌਕਰੀ ਕੱਢ ਰਹੀ ਹੈ ਜੇ ਸਰਕਾਰ
ਹਾਂਜੀ -ਹਾਂਜੀ ਇਹ ਤਾਂ ਹੈ ਪਰ ਉਹੀ ਗੱਲਾਂ ਕਿੰਨੀੇ ਕੁ ਦੇ ਨਾ ਇਹ ਸੋਚੋ। ਵੀ ਸਰਕਾਰ ਕਿੰਨੀ ਨੌਕਰੀ ਦੇ ਹਰ ਘਰ ਚ ਦੋ ਮੁੰਡੇ, ਤਿੰਨ ਮੁੰਡੇ, ਲੜਕੀਆਂ ਸ ਇੰਨੀ ਸਟੱਡੀ ਕੀਤੀ ਹੋਈ ਹੈ ਇੰਨੀ ਜ਼ਿਆਦਾ ਪਰ ਸਰਕਾਰ ਕਿੰਨੀ ਕੁ ਨੌਕਰੀ ਦੇਵੇਗੀ?
ਮੈਮ ਜਿਹੜਾ ਤਿਆਰੀ ਕਰਦਾ ਜੀ ਉਹਦਾ ਨੰਬਰ ਤਾਂ ਆਉਂਦਾ ਹੀ ਹੈ ਜਿਹੜੇ ਤਿਆਰੀ ਨਹੀਂ ਕਰਦੇ ਉਹਨਾਂ ਦਾ ਨੰਬਰ ਕਿੱਥੋਂ ਆ ਜੂ ਮਗਰ ਗੱਲ ਆਹ ਹੈ ਕਿ ਜਿਹੜੇ ਤਿਆਰੀ ਕਰ ਰਹੇ ਹੈ ਜਿਹੜੇ ਲੱਗੇ ਹੋਏ ਹੈ ਉਹ ਵੀ ਫਾਰਮ ਪਰਰ ਰਿਹੀ ਹੈ।
ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਸਭ ਤੋਂ ਵੱਡੀ ਸਾਡੀ ਇੰਡੀਆ ਚ ਜਿਹੜੀ-ਜਿਹੜੀ। ਸਭ ਤੋਂ ਵੱਡੀ ਪ੍ਰੋਬਲਮ ਹੈਗੀ ਉਹੀ ਹੈ ਜੀ ਜਿਹੜੇ ਲੱਗੇ ਹੋਏ ਨਾ ਗੌਰਰਮੈਂਟ ਜੋਬ ਉਹੀ ਮਤਲਬ ਉਹੀ ਖ਼ਰਾਬ ਕਰ ਰਿਹਾ ਜੀ ਜਿਵੇਂ ਮੰਨ ਲਿਓ। ਪੰਜ ਹਜ਼ਾਰ ਪੋਸਟਾਂ ਆਈ ਐ।
ਹਾਂਜੀ
ਠੀਕ ਹੈ ਤੇ ਫਾਰਮ ਭਰ ਗੇ। ਦੋ ਲ ਦਸ ਲੱਖ ਫਾਰਮ ਭਰ ਗਏ।
ਹਾਂਜੀ
ਇਹਨਾਂ ਦਸ ਲੱਖਾਂ 'ਚ ਤਾਂ ਜਿਹੜੇ ਪੰਜ ਲੱਖ ਹੈ ਉਹ ਤਾਂ ਲੱਗੇ ਹੋਏ ਆ ਪਹਿਲਾਂ ਦੇ ਗੌਰਮੈਂਟ ਜੋਬ ਲੱਗੀ ਹੋਏ ਉਹ ਕਹਿੰਦੇ ਕਿ ਮਤਲਬ ਆਹ ਜੋਬ ਮੈਨੂੰ ਵਧੀਆ ਨਹੀਂ ਮਿਲੀ ਤੇ ਹੁਣ ਮੈਂ ਆਹ ਜੋਬ ਆਈ ਏ। ਲੱਗਣਾ ਹੈ 'ਚ ਉਹੀ ਖ਼ਰਾਬ ਕਰਦੇ ਆ ਜੀ। ਖ਼ਰਾਬ ਤਾਂ ਉਹੀ ਕਰ ਰਿਹਾ ਜੀ ਉਹ ਮੈਰਿਟ ਲਿਸਟਾਂ ਖ਼ਰਾਬ ਕਰੀ ਉਹਨਾਂ ਨੂੰ ਉਹਨਾਂ ਦੀ ਤਿਆਰੀ ਹੈਗੀ।
ਹਾਂ
ਉਹਨੂੰ ਪਤਾ ਹੈ ਕਿ ਘੱਟੋ ਕੀ ਹੁੰਦਾ ਹੈ ਕਿ ਜਿਵੇਂ ਕਿਵੇਂ ਫਾਰਮ ਭਰਨਾ ਮਤਲਬ ਕਿਵੇਂ ਫੀਲ ਕਰਨੇ ਕਿਵੇਂ ਮਤਲਬ ਆਸ ਦੇਣੇ ਹੈ ਉਹਨਾਂ ਨੂੰ ਸਭ ਪਤਾ ਹੈ ਤੇ ਇਸ ਕਰਕੇ ਨਾ ਜਿਹੜੇ ਨੋਵੇਂ ਬੰਦੇ ਉਹ ਖਰਾਬ ਹੋ ਰਹੇ ਹੈ।
ਹਾਂਜੀ -ਹਾਂਜੀ ਇਹ ਤਾਂ ਤੁਹਾਡੀ ਗ
ਜਿਹੜੇ ਨਵੇਂ ਬੰਦੇ ਹੈ ਉਹਨਾਂ ਨੂੰ ਮੁ ਮਿਲ ਨਹੀਂ ਰਿਹਾ ਤੇ ਜਿਹੜੇ ਲੱਗੇ ਹੋਏ ਆ ਉਹਨਾਂ ਨੂੰ
ਹਾਂ ਮੇਨ ਗੱਲ ਤਾਂ ਫੇਰ ਉਹੀ ਆ ਗਈ ਨਾ। ਵੀ ਉਹਨਾ ਨੂੰ ਉਸ ਤੇ ਜਿਹੜੀ ਸੈਲਰੀ ਮਿਲਦੀ ਉਹ ਤਾਂ ਸਭ ਕੁਝ ਨੀ ਹਨਾ। ਅਪ ਉਹ ਜਿੱਥੇ ਆਂਦੇ।
ਸੰਤੁਸ਼ਟ ਨੀ ਹੈਗੇ ਜੀ ਉਹੀ ਤਾਂ ਗੱਲ ਹੈ ਜੀ ਯਾ ਤਾਂ ਆ ਸਰਕਾਰ -ਸਰਕਾਰ ਇੱਕ ਨਵੀਂ ਇੱਕ ਸਰ ਨਿਯਮ ਕੱਢਦੇ ਨਾ ਇਹਦੀ ਇੰਡੀਆ 'ਚੋਂ ਬੇਰੁਜ਼ਗਾਰੀ ਬਾਹਰ ਕੱਢੀਆਂ ਸਭ ਤੋਂ ਸਾਰਾ ਸਭ ਨੂੰ ਰੋਜ਼ਾਰ ਇੱਕ ਪਰਿਵਾਰ 'ਚ ਰੁਜ਼ਗਾਰ ਦੇਣਾ ਹੈ ਸਭ ਤੋਂ ਵਧੀਆ ਕੰਮ ਹੈਗਾ ਜੀ ਜਿਹੜੇ ਲੱਗੇ ਹੋਏ ਹੈ ਉਹ
ਹਾਂ- ਹਾਂ ਬਸ ਇਹੀ ਗੱਲਾਂ ਏ ਨਾ। ਜਦੋਂ ਸਰਕਾਰ ਹੀ ਆਪਣਾ ਸਾਥ ਨਹੀਂ ਦਿੰਦੀ ਕੌਣ ਦਊਗਾ।
ਹਾਂਜੀ ਜੀ ਬਿਲਕੁਲ ਗੁੱਸੇ ਦੀ ਗੱਲ ਤੁਹਾਡੀ ਫਾਰਮ ਨੀ ਭਰ ਸਕਦੇ ਤੇ ਜਿਹੜੀ ਇੱਥੇ ਜਿਹੜੇ ਥਾਂ ਤੇ ਲੱਗੇ ਹੋਏ ਨਾ ਉੱਥੇ ਤੁਸੀਂ ਮਿਹਨਤ ਕਰੋ ਤੇ ਉੱਥੇ ਤੁਸੀਂ ਪ੍ਰਮੋਸ਼ਨ ਲਓ।
ਹਾਂਜੀ ਇਹ ਤਾਂ ਬੀ ਗੱਲ ਸਹੀ ਹੈ।
ਹਾਂਜੀ- ਹਾਂਜੀ ਹੁਣ ਦੂਜੀ ਗੱਲ ਹੈਗੀ ਜੀ ਤੇ ਮਤਲਬ ਸਭ ਤੋਂ ਵੱਡੀ ਪ੍ਰੋਬਲਮ ਹੈ ਇੰਡੀਆ 'ਚ ਜਿਹੜੀ ਚੱਲ ਰਹੀ ਹੈ। ਰੁਜ਼ਗਾਰੀ ਦੀ ਉਹ ਹੈਗੀ ਜੀ ਫਾਰਮ- ਫਾਰਮ ਆਉਣ ਭਰੇ ਠੀਕ ਹੈ ਪੇਪਰ ਹੋ ਗਿਆ। ਪੇਪਰ ਹੋਣ ਦੇ ਬਾਅਦ ਰਿਜਲਟ ਆ ਗਿਆ ਰਿਜਲਟ ਹੋਣ ਤੋਂ ਬਾਅਦ ਬੰਦਾ ਲੱਗ ਵੀ ਗਿਆ। ਪਤਾ ਲੱਗਣ ਤੋਂ ਬਾਅਦ, ਕੀ ਹੁੰਦਾ ਹੈ। ਕਿ ਪਤਾ ਲੱਗਦਾ ਕਿ ਪੇਪਰ ਤਾਂ ਲੀਕ ਸੀਗਾ। ਕਿ ਮਤਲਬ ਪਹਿਲੇ
ਹੂੰ, ਹਾਂਜੀ- ਹਾਂਜੀ।
ਇੰਡੀਆ ਚ, ਸਭ ਤੋਂ ਵੱਡੀ, ਪ੍ਰੋਬਲਮ ਚੱਲਦੀ ਹੈ, ਪੇਪਰ ਲੀਕ ਆਹੀ।
ਹਾਂ। ਤੁਹਾਡੀ ਗੱਲ ਸਹੀ ਹੈ। ਜੀ। ਹੁਣ ਪਿੱਛੇ ਜਿ, ਰੌਲਾ ਪਿਆ ਜੀ। ਹਨਾ, ਪਿੱਛੇ ਜਿ ਰੌਲਾ ਪਿਆ ਸੀ।
ਹਾਂਜੀ। ਹਾਂ, ਹਰ ਥਾਂ ਪਹਿਰੀ ਜੇ, ਹਰ ਥਾਂ ਪਹਿਰੀ ਹ ਜੇ, ਹੁਣੇ- ਹੁਣ ਤਿੰਨ ਦਿਨ- ਹੁਣ ਤਿੰਨ ਦਿਨ। ਪਹਿਲਾਂ ਵੀ ਪਿਆ ਜੀ ਹੁਣ ਸਕੂਲੇ ਮਤਲਬ ਉਹਨਾਂ ਨੇ ਵਿਦਿਆਰਥੀਆਂ ਨੇ ਚਿਆਰਾ ਚੋਰਾਂ ਤੋੜਤੀ ਸੀਗੀ ਮਕੰਮੇ ਤੋੜਤੇ ਸੀਗੇ।
ਹਾਂਜੀ ਬਹੁਤ ਪਿਆ ਸੀ।
ਦਾ ਬਾਹਰ ਪਹਿਲਾਂ ਹੀ ਪੇਪਰ ਦਾ ਬਾਹਰ ਦੋ ਦੋ ਲਕਚਵੇਂ ਵੱਟ ਰਹੇ ਸੀ।
ਹਾਂਜੀ।
ਮੈਂਮ ਸਭ ਤੋਂ ਵੱਡੀ ਪ੍ਰੋਬਲਮ ਬੇਰੁਜ਼ਗਾਰੀ ਦੀ ਆਈ ਹੈ ਕਿ ਮਤਲਬ ਇੱਕ ਗਰੀਬ ਬੰਦਾ ਫਾਰਮ ਭਰਦਾ ਤਿਆਰੀ ਕਰਕੇ ਪੇਪਰ ਦੇ ਕੇ ਆਉਂਦਾ ਜਿਹੜੇ ਦੋ ਤਰ੍ਹਾਂ ਦੇ ਲੋਕ ਹੁੰਦੇ ਇੱਕ ਤਿਆਰੀ ਕਰਦੇ ਇੱਕ ਤਿਆਰੀ ਨਹੀਂ ਕਰਦੇ। ਜੇ ਜਿਹੜੇ ਤਿਆਰੀ ਕਰਦੀ ਉਹ ਤਾਂ ਜਿਹੜੇ ਤਿਆਰੀ ਕਰਦੇ ਉਹ ਤਾਂ ਗਰੀਬ ਪਰਿਵਾਰ ਦੇ ਹੈਗੇ ਉਹਨਾਂ ਪਤਾ ਹੈ ਕਿ ਮੈਂ ਗਰੀਬੀ ਕੱਢਣੀ ਹੈ ਤਾਂ ਮਤਲਬ ਮੈਨੂੰ ਸਟੱਡੀ ਕਰਨੀ ਪਊਗੀ ਤੇ ਮਤਲਬ ਫਾਰਮ ਭਰਾਂਗਾ। ਤਿਆਰੀ ਕਰਾਂਗੇ ਤਾਂ ਲੱਗਾਂਗਾ। ਜਿਹੜਾ ਤਿਆਰੀ ਨਹੀਂ ਕਰਦਾ। ਉਹਨਾਂ ਸਭ ਤੋਂ ਵੱਡੀ, ਪ੍ਰੋਬਲਮ ਹੈਗੀ। ਉਹਨਾਂ ਕੋਲ ਪੈਸੇ ਹੈ।
ਹਾਂ। ਉਹ, ਪੇਪਰ ਖ਼ਰੀਦ, ਲੈਂਦੇ ਆ।
ਉਹ, ਉਹ, ਦੂਜਾ ਰਾ ਉਹ ਦੂਜਾ ਰਾਸਾ, ਲੱਭਦੇ ਕਿ ਮਤਲਬ ਆਪਾਂ ਨੂੰ, ਪੇਪਰ ਮਿਲ ਜਾਵੇ। ਆਪਾਂ ਮਤਲਬ, ਪੇਪਰ ਮਿਲ ਗਿਆ। ਤਿੰਨ ਚਾਰ ਲੱਖ। ਪੇਪਰ ਮਿਲ ਗਿਆ। ਆਪਾਂ ਨੂੰ, ਨੌਕਰੀ ਮਿਲਜੂਗੀ। ਤੇ ਨੌਕਰੀ ਮਿਲ ਗਈ। ਆਪਾਂ ਤਾਂ ਪੰਜ, ਛੇ ਮਹੀਨਿਆਂ ਤੇ ਜਿਹੜੇ ਪੈਸੇ ਲੱਗੇ, ਉਹ ਪੂਰੀ ਕਰ ਲਾਂਗੇ।
ਹਾਂਜੀ ਜੀ ਹਾਂਜੀ।
ਸਾਰਿਆਂ ਦੀ, ਏ ਹੀ ਸੋਚ ਹੋਈ ਪਈ ਹੈ। ਜੇ ਇਸ ਕਰਕੇ ਤਾਂ ਪੇਪਰ ਲੀਕ ਹੋ ਰਿਹਾ। ਹੁਣ ਪੇਪਰ ਲੀਕ ਲਿਖਣ ਵਾਲੇ ਬੰਦੇ ਹੈਗੇ। ਹੁਣ ਪੇਪਰ ਲਿਖਣ ਵਾਲੇ ਬੰਦੇ ਹੈਗੇ। ਆਪਣਾ ਜ ਬੰਦੇ ਹੈਗੇ। ਪੇਪਰ ਤਾਂ, ਲੀਕ ਹੋਣੇ ਹੈ। ਜੀ।
ਹਾਂ। ਇਹ ਤਾਂ, ਮੇਹਨ ਤਾਂ ਇਹੀ ਗੱਲਾਂ ਨੀ। ਜਦੋਂ ਰਾਜਸਥਾਨ, ਤੇ ਪੇਪਰ ਲੀਕ ਹੋਈ ਜਾਂਦੇ ਹੈ। ਹਾਂ। ਜਿਹੜੇ ਬੱਚੇ, ਤਿਆਰੀ ਕਰਦੇ, ਉਹਨਾਂ ਨੂੰ ਜੋਬ ਨੀ ਮਿਲਦੀ। ਹਾਂ
ਹਾਂਜੀ-ਜੀ, ਬਿਲਕੁਲ ਸਹੀ ਹੈ। ਇਸ ਕਰਕੇ ਤਾਂ ਬੇ- ਰੁਜ਼ਗਾਰੀ ਫੈਲੀ ਪਈ ਹੈ। ਜੀ ਉਹ ਕੰਮ ਕਿੱਥੇ ਮਿਲ ਨੀ ਰਿਹਾ। ਕਦੇ ਲੋਕਡਾਊਨ ਲੱਗ ਜਾਂਦਾ ਹੈ। ਕਦੇ, ਕੋਈ ਹੁਣ ਸਮਾਨ ਵੇਖ ਲਓ। ਕਿੰਨੀ ਮਹਿੰਗਾਈ ਵੱਧ ਗਈ। ਬੰਦਾ ਦਿਹਾੜੀ ਜਾ ਮਜ਼ਦੂਰੀ ਕਰਦਾ। ਉਹਨੂੰ ਪੰਜ, ਛੇ ਸੌ ਰੁਪਏ। ਲਾਸਟ ਇੰਨੀ ਮਿਲਦੀ ਹੈ।
ਹਾਂਜੀ-ਹਾਂਜੀ
ਇਸ ਕਰਕੇ ਹੈ ਜੀ। ਕੰਮ ਕਿਸੇ ਦੇ ਪ੍ਰਾਈਵੇਟ ਕੰਮ ਹੀ, ਨਹੀਂ ਮਿਲ ਰਿਹਾ। ਪ੍ਰਾਈਵੇਟ ਕੰਮ ਮਿਲ ਵੀ ਗਿਆ। ਜਿਹੜਾ ਪੜਿਆ ਲਿਖਿਆ ਬੰਦਾ ਉਹਨੂੰ ਕੰਮ ਮਿਲ ਵੀ, ਗਿਆ ਤਾਂ। ਅੱਠ, ਨੌ, ਦਸ ਹਜ਼ਾਰ, ਲਾਸਟ ਦੇ ਰਿਹਾ ਉਹਨਾਂ ਨੂੰ।
ਹਾਂਜੀ- ਹਾਂਜੀ, ਤੁਹਾਡੀ ਗੱਲ ਸਹੀ।
ਇੰਨਾ ਖਰਚਾ ਕਿੱਥੋਂ ਕੱਢ ਲੈ ਬੰਦਾ। ਕਿੱਥੋਂ ਖਰਚਾ, ਖਰਚਾ ਕੱਢ ਲੈ ਬੰਦਾ।
ਹਾਂਜੀ- ਹਾਂਜੀ।